ਸਤ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ। ਹੋਰ ਠੀਕ ਓ
ਹਾਂਜੀ ਹਾਂਜੀ ਠੀਕ, ਤੁਸੀ ਠੀਕ ਓ?
ਹਾਂਜੀ ਵਧੀਆ ਹੋਰ ਸੁਨਾਓ।
ਕੁਛ ਨੀ ਬਸ ਬੈਠੇ।
ਕੀ ਕਰਤੇ ਹੋਰ।
ਏ ਨਾ ਕੀ ਨਾਮ ਮੋਬਾਇਲ ਚ ਕਿੰਨੇ ਓਪਸ਼ਨ ਹੁੰਦੇ ਨੇ।
ਹਾਂਜੀ-ਹਾਂਜੀ।
ਤੇ ਮੋਬਾਇਲ ਦੇ ਬਾਰੇ ਤੁਸੀ ਕੁਛ ਪੁੱਛਣਾ ਸੀ ਨਾ ਮੇਰੇ ਕੋਲੋਂ।
ਹਾਂਜੀ-ਹਾਂਜੀ, ਹਾਂਜੀ ਏਹੀ ਮੈਂ ਤਾਨੂੰ ਪੁੱਛਨਾ ਸੀ ਕਿ ਮੋਬਾਇਲ ਸਾਡੇ ਵਾਸਤੇ ਕੋਈ ਫਾਏਦਾ ਹੈਗਾ ਮੋਬਾਇਲ ਦਾ ਜਾਂ ਨੁਕਸਾਨ ਈ ਐ ਸਿਰਫ਼।
ਮੋਬਾਇਲ ਦੇ ਤੇ ਬੜੇ ਫੈਦੇ ਹੈਗੇ ਨੇ ਫੈਦੇ ਵੀ ਨੁਕਸਾਨ ਵੀ ਨੇ।
ਹਾਂਜੀ ਬਿਲਕੁਲ ਨੁਕਸਾਨ ਵੀ ਐ ਫੈਦੇ ਵੀ ਬਿਲਕੁਲ ਸਈ ਆ।
ਹਾਂ ਹੋਰ ਮੋਬਾਇਲ ਨਾ ਹੋਏ ਅਸੀ ਕਿਸੇ ਨਾਲ ਗੱਲ ਨੀ ਕਰ ਸਕਦੇ ਹੈਗੇ। ਨਾ ਕਿਸੇ ਦਾ ਹਾਲ ਚਾਲ ਪੁੱਛ ਸਕਦੇ ਆ। ਪੈਲੇ ਵਾਲੀ ਓਈ ਨੀ ਐ। ਸੁਨੋ ਸੂਲੀਅਤ। ਪੈਲੇ ਨਾਲੋਂ ਜਾਦਾ ਸਹੂਲੀਅਤ ਹੋਗੀ ਏ ਅੱਜ-ਕੱਲ।
ਹਾਂਜੀ-ਹਾਂਜੀ।
ਹਾਂ ਵੇਲੋ ਚਿੱਠੀਆਂ ਕਦੋਂ ਕਦੋਂ ਚ, ਹਾਂ। ਪੇਲੋਂ ਲੋਕੀ ਚਿੱਠੀਆਂ ਪਾਂਦੇ ਹੁੰਦੇ ਸਨ ਤੇ ਪਤਾ ਨੀ ਕਿ ਕਦੋਂ ਹਾਂ ਹੋਰ ਕੀ ਝੱਟ ਫੋਨ ਹੋ ਜਾਂਦੇ ਨੇ।
ਹਾਂਜੀ, ਵੀਡੀਓ ਕੋਲ ਕਰਕੇ ਵੇਖ ਲਈਦਾ ਵਾਂ ਕੋਈ ਜਿੱਥੇ ਬੈਠਾ ਹੋਵੇ।
ਹੋਰ, ਮੋਬਾਇਲ ਦੇ ਤੇ ਫੈਦੇ ਈ ਏਨੇ ਨੇ ਕੈਨਦੀ ਗਿਣਤੀ ਨੀ ਹੈ ਅੱਜ-ਕੱਲ ਸਾਰੇ ਵਰਕ ਈ ਮੋਬਾਇਲ ਨਾ ਹੁੰਦੇ ਪਏ ਬੱਚੇਆਂ ਦੇ ਸਕੂਲ ਦੇ ਕੰਮ ਹੋ ਗਏ।
ਸਕੂਲ ਦੇ ਕੰਮ ਹੋ ਗਏ ਓਫੀਸਾਂ ਦੇ ਕੰਮ ਹੋ ਗਏ ਸਾਰੇ ਮੋਬਾਇਲ ਨਾਲ ਈ ਹੁੰਦੇ ਨੇ।
ਹਾਂਜੀ, ਪਰ ਚਲੋ ਜੇੜੇ ਬੱਚੇ ਫੋਨ ਵੇਖਦੇ ਆ ਨਾ ਵੇਖੋ ਓਨਾਂ ਵਾਸਤੇ ਤਾਂ ਨੁਕਸਾਨ ਵੀ ਹੈਗਾ।
ਹਾਂ, ਬੱਚੇ ਨੇ ਨਾ ਮੁੜਦੇ ਨੀ ਹੈਗੇ ਅੱਜ-ਕੱਲ ਦੇ।
ਹਾਂਜੀ ਅੱਖਾਂ ਤੇ ਕਿੰਨਾ ਅਸਰ ਪੈਂਦਾ ਵਾ। ਹਾਂਜੀ, ਗੇਮਾਂ ਖੇਡਦੇ ਰੇਂਦੇ, ਆਦਤ ਪੈ ਜਾਂਦੀ ਓਨਾ ਨੂੰ ਫੇਰ।
ਹੋਰ, ਰੋਟੀ ਵੀ ਅੱਜ-ਕੱਲ ਮੋਬਾਇਲ ਅਗੇ ਹੋਵੇ। ਤਾਂ ਰੋਟੀ ਖਾਦੀ ਜਾਂਦੀ ਏ ਏਨਾਂ ਦੀ।
ਹਾਂਜੀ, ਰੋਟੀ ਸਈਂ ਗੱਲ ਐ ਰੋ- ਵੀ ਖਾਣੀ ਤੇ ਕੈਂਦੇ ਪੈਲਾਂ ਸਾਨੂੰ ਫੋਨ ਵੇਖਣ ਦਿਉ, ਫੇਰ ਰੋਟੀ ਖਾਣੀ ਅਸੀ। ਹੂੰ।
ਏਨਾਂ ਦੇ ਮੋਬਾਇਲ ਦੇ ਨੁਕਸਾਨ ਵੀ ਨੇ, ਤੇ ਫੈਦੇ ਵੀ ਨੇ। ਹੋਰ, ਤਾਡੇ ਕੋਲ ਕੇੜਾ ਫੋਨ ਐ। ਓਪੋ ਦਾ ਐ ਸੈਮਸੰਗ ਦਾ, ਸੈਮਸੰਗ ਦਾ। ਅੱਛਾ ਹਾਂ, ਮੇਰਾ ਵੀਵੋ ਐ ਫੋਨ।
ਅੱਛਾ।
ਹਾਂ। ਹੋਰ ਫੋਨ ਬਗੈਰ ਰੇਆ ਥੋੜ੍ਹੀ ਜਾਂਦਾ ਵੇ, ਫੋਨ ਬਗੈਰ ਦੋ ਮਿੰਟ ਨੀਂ ਰੇਆ ਏਦਰ ਹ ਜੋ ਨਾਲ ਰੋਟੀ ਬਣਾਦੇ ਹੋ ਨਾਲ ਈਂ ਤੇ ਸਾਡਾ ਫੋਨ ਵੱਜ ਪੈਂਦੈ।
ਈਜੀ ਤੇ ਏਦੇ ਨਾਲ ਫੇਰ ਸਿਰ, ਅੱਖਾਂ ਦਰਦ ਬੜੀਆਂ ਹੁੰਦੀਆਂ ਵਾਂ।
ਅੱਛਾ, ਤੇ ਫੋਨ ਜਾਦਾ ਕਿਉਂ ਦੇਖਦੇ ਓ, ਫੇਰ ਚਸ਼ਮਾ ਲੱਗ ਜੇਗਾ।
ਚਸ਼ਮਾਂ ਲੱਗ ਗਿਆ ਵਾ ਤੇ।
ਹੋਰ ਫੋਨ ਜਾਦਾ ਦੇ ਚਸ਼ਮਾ ਲੱਗੇਗਾ ਈ, ਤੁਸੀਂਯਾਂ ਲੰਮੇ ਪੈ ਕੇ ਫੋਨ ਦੇਖਦੇ। ਹੋਓਗੇ ਨਾ ਤਾਂ ਕਾਰਕੇ।
ਹਾਂਜੀ-ਹਾਂਜੀ।
ਲਮ ਲੰਮੇ ਪੈ ਕੇ ਜਾਦਾ ਦੇਖੋ ਤੇ ਫੇਰ ਕੀ ਨਾਮ ਓ ਅੱਖਾਂ ਜਲਦੀ-ਜਲਦੀ ਖਰਾਬ ਹੁੰਦੀਆਂ ਨੇ।
ਅੱਛਾ, ਏ ਨੀ ਪਰ ਮੈਨੂੰ ਪਤਾ ਕੀ ਲੰਮੇ ਪੈਨ ਨਾਲ ਹੁੰਦੀਆ।
ਅੱਖਾਂ ਸਿਰਫ, ਅਹ ਅੱਖਾਂ ਤੇ ਈਂ ਪੈਂਦਾ ਨਾ ਓਦੀ ਰੋਸ਼ਨੀ।
ਅੱਛਾ।
ਹਾਂ।
ਹੂੰ।
ਹੋਰ, ਸੁਨਾਓ।
ਨੁਕਸਾਨ ਤੇ ਹੈਗਾ ਈਂਆ ਫੋਨਾਂ ਦੇ ਹਨਾ, ਵਾਰ-ਵਾਰ ਫੋਨ ਵੇਖਣ ਦੀ ਆਦਤ ਈ ਪੈ ਜਾਂਦੀਐ, ਹਨਾ ਵੀਡੀਓ ਵੇਖ ਦੇਖੀਂ ਜਾਦੀਆਂ ਰੀਲਾਂ ਚੱਲਦੀਆਂ ਰੈਂਦੀਆਂ, ਓ ਨਾ ਖਤਮ ਹੁੰਦੀਆਂ ਵਾ ਤੇ ਟਾਈਮ ਵੇਸਟ ਏਨਾ-ਏਨਾ ਹੋ ਜਾਂਦਾ ਵਾ, ਕੰਮ ਸਾਰੇ ਲੇਟ ਹੋ ਜਾਂਦੇ ਫੋਨ ਵੇ ਵੇਖਦੇ ਵੇਖਦਿਆਂ।
ਕੰਮ ਲੇਟ ਹੋ ਜਾਂਦੇ, ਕਈ ਕੰਮ ਡਿਲੇ ਹੋ ਜਾਂਦੇ ਨੇ ਕਿਥੇ ਪਿੱਛੇ ਪੈ ਜਾਂਦੇ ਨੇ ਖੇਰਾ ਓਥੇ ਪੇਆ ਰੈ ਜਾਂਦਾ ਵੇ ਤੇੇ ਹਾਂ ਬਈ, ਰਾਤ ਪੈ ਗਈਏ ਹੁਣ ਕੰਮ ਤੇ ਕਰ ਲਈਏ।
ਆਹੋ।
ਹਾਂ, ਸਈ ਗੱਲ ਏ।
ਹਾਂ, ਸਕੂਲੇ ਜਾਂਦੇ ਨੇ ਬੱਚੇ ਨਾਲ ਈਆ ਫੋਨ ਫੜ ਕੇ ਜਨਾਨੀਆਂ ਬੈ ਜਾਂਦੀਆਂ ਨੇ।
ਹੂੰ। ਬੱਚੇ ਵੀ ਕੇੜਾ ਘੱਟ ਆਉਂਦੇ ਆ ਸਕੂਲੋਂ ਫੋਨ ਫੜ ਲੈਂਦੇ, ਆਦੇ ਫੋਨ ਚਾਈਦਾ ਯੂਨੀਫਾਰਮ ਵੀ ਨੀ ਤਾਰਦੇ ਫਟਾਫਟ ਫੋਨ ਫੜ ਕੇ ਬੈ ਜਾਂਦੇ ਆ। ਪਤਾ ਨੀ ਕਿੱਦਾਂ ਦੋ-ਚਾਰ ਘੰਟੇ ਸਕੂਲ ਓਨਾਂ ਦੇ ਨਿਕਲਦੇ ਆ।
ਹਾਂ ਦੇ ਸਕੂਲੇ ਪਤਾ ਨੀ ਕਿ ਮੈਂ ਵੀ ਏਈ ਸੋਚਦੀ ਸੀਗੀ ਮੈਂ ਕੇਆ ਸਕੂਲੇ ਪਤਾ ਨੀ ਕਿੱਦਾਂ ਰੈ ਲੈਂਦੇ ਨੇ। ਓਥੇ ਸਮਾਰਟ ਬੋਰਡ ਲੱਗ ਗਏ ਨੇ, ਸਮਾਰਟ ਬੋਰਡ ਵੇਖਦੇ ਰੈਂਦੇ ਨੇ। ਤਾਂ ਬੱਚੇਆਂ ਦੇ ਅੱਖਾਂ ਖਰਾਬ ਹੋ ਜਾਂਦੀਆਂ ਨੇ, ਸਕੂਲਾਂ ਚ ਅੱਜ ਕੇੜੀ ਐ ਪੂਰੀ ਸਹੂਲੀਅਤ ਐ ਸਕੂਲਾਂ ਚ ਵੀ
ਹਾਂਜੀ-ਹਾਂਜੀ।
ਆਹ ਹੋਰ ਸੁਣਾਓ ਕੀ ਬਨਾਇਆ ਅੱਜ?
ਕੁਸ਼ ਨਹੀਂ ਜੀ ਬਸ ਚੌਲ ਬਨਾਏ ਐ।
ਅੱਛਾ
ਹਾਂਜੀ ਹੁ ਹੋਰ ਕੋਸ਼ ਨੀ ਚਲੋ ਮੋਬਾਇਲਾਂ ਦੇ ਅੱਜ ਕਲ ਨਾ ਇਹ ਵੀ ਬੜਾ ਸੌਖਾ ਹੋ ਗਿਆ ਹਨਾਂ ਜਿੱਦਾਂ ਆਪਾਂ ਬਿੱਲ ਭ ਬੈਠੇ ਬੈਠੇ ਘਰ ਬਿੱਲ ਵੀ ਤਾਰ ਲਈਦਾ ਵਾ। ਹਨਾ ਓਨਲਾਈਨ ਚੀਜ਼ਾਂ ਕਿੰਨੀਆਂ ਮੰਗਾਈਦੀਆਂ ਮੋਬਾਇਲ ਦੇ ਮੋਬਾਇਲ ਤੋਂ
ਚੁੱਕਿਆ ਮੋਬਾਇਲ ਚੱਲ ਔਨਲਾਈਨ ਚ ਕੋਈ ਰਿਸ਼ਤੇਦਾਰ ਆਇਆ ਤੇ ਚੱਲ ਕੋਈ ਚੀਜ਼ ਮੰਗਵਾ ਲਈਏ ਬਾਹਰੋਂ ਦੀ ਫਟਾਫਟ ਆ ਜਾਂਦੀ ਐ।
ਹਾਂ ਫਟਾਫਟ ਆ ਜਾਂਦੀ ਘਰ ਓਦਾਂ ਵੀ ਆਪਾ ਹੈਨਾ ਫਲਿੱਪਕਾਰਟ ਐਮਾਜੋਨ ਚੋਂ ਕਿੰਨੀਆਂ ਚੀਜ਼ਾਂ ਔਡਰ ਕਰਕੇ ਮੰਗਾ ਲਈ ਦੀਆਂ। ਔਫ਼ਰ 'ਚ ਲੱਗੀਆਂ ਹੁੰਦੀਆਂ ਵਾ।
ਹਾਂ
ਇਹ ਵੀ ਬੜਾ ਹੁੰਦਾ ਫੈਦਾ ਇਹਦਾ।
ਔਰ ਆ ਗਏ ਬੱਚੇ ਸਕੂਲੋਂ?
ਹਾਂਜੀ।
ਹੁ ਹੋਰ ਕੋਈ ਸਕਿੱਲ ਨਹੀਂ ਸਿੱਖੀ ਤੁਸੀਂ?
ਨਹੀਂ-ਨਹੀਂ ਜੀ, ਹਜੇ ਨੀ।
ਸੂਟ ਸੀ ਲੈਂਦੇ ਹੋ?
ਹਾਂਜੀ- ਹਾਂਜੀ ਸਟੀਿਚਿੰਗ ਦਾ ਕਰਦੀ ਆ, ਬੁਟੀਕ ਮੇਰਾ
ਅੱਛਾ ਮੈਂ ਵੀ ਬੁੱਟੀਕ ਈ ਆ।
ਅਸ
ਹਾਂ ਹੁਨ ਬਸ ਇਹ ਇੰਟਰਲੋਕ ਕਰ ਰਹੀ ਸੀ ਕਿਸੇ ਦਾ ਸੂਟ ਆਇਆ ਦਾ ਸੀ ਮੈਂ ਕਿਹਾ ਚੱਲ ਇੰਟਰਲੋਕ ਕਰ ਲਈਏ। ਤੇ ਸੂਟ ਦੇਨਾ ਸ਼ਾਮੀ ਤੇ ਇਧਰੋਂ ਬੱਤੀ ਚਲੇ ਗਈ ਐ। ਲੈ ਚਲੇਗੀ ਬੱ ਚੇ ਆਨ ਵਾਲੇ ਨੇ।
ਹਾਂਜੀ।
ਹੁਣ ਜੀ।
ਮੈਂ ਵੀ ਬਸ ਹੁਣ ਬੱਚੇ ਆਏ ਆ ਤੇ ਇਹਨਾਂ ਨੂੰ ਖਾਣਾ-ਪਾਣ ਦੇ ਕੇ ਤੇ ਬਾਅਦ ਵਿੱਚ
ਮੋਬਾਇਲ ਘੱਟ ਦੇਖਿਆ ਕਰੋ। ਤੇ ਸੂਟ ਕਿਸ ਤਰ੍ਹਾਂ ਸੀ ਲੈਂਦੇ ੳ ਤੁਸੀਂ ਫੇਰ? ਘਰ ਹੀ ਬੁਟੀਕ ਯਾ ਬਾਰ ਅਹ ਦੁਕਾਨ ਤੇ
ਬਾਰ ਵਾ ਘਰ ਦੇ ਕੋਲ ਹੀ ਆ ਬੱਚਿਆਂ ਨੂੰ ਖਾਣਾ ਦੇ ਕੇ ਕੇ ਨਾ ਤੇ ਫੇਰ ਬੁਟੀਕ ਤੇ ਚਲ ਜਾਣਾ ਵਾ
ਅੱਛਾ
ਤੇ ਸੂਟ ਤੇ ਫੇਰ ਸੀਪਦਾ ਹੀ ਨਹੀਂ ਹੋਣਾ ਰੀਲਾਂ ਹੀ ਚੜਦੇ ਰਹਿੰਦੇ ਹੋ ਗਏ।
ਆਹੋ ਨਹੀਂ ਰਾਤ ਨੂੰ ਹੀ ਵੇਖਣਾ ਹੁੰਦਾ, ਓਦਾਂ ਦੇ ਫੋਨ ਵੇਖਣ ਦਾ ਟਾਈਮ ਨੀ ਹੈਗਾ ਇਨਾਂ।
ਹਾਂ।
ਰਾਤ ਨੂੰ ਵੇਖੀ ਦਾ ਬਸ ਵੇਹਲੇ ਹੋ ਕੇ।
ਅੱਛਾ।
ਹਾਂਜੀ। ਚਲੋ ਏ ਵੀ ਆ ਫ਼ੋਨ ਦੇ ਨਾਲ ਵੀ ਗੇ ਵੇਲੇ ਦਿਲ ਲੱਗਾ ਰੈਂਦਾ ਹੁਣ ਸੂਟਾਂ ਦੇ ਡਿਜਾਇਨ ਵੀ ਵੇ ਖਣੇ ਹੁੰਦੇ ਆ ਓ ਵੀ ਫੋਨਾ 'ਚ ਈ ਵੇਖੀ ਦੇ ਆ।
ਓ ਤੇ ਹੈ ਈ ਏ, ਹਾਂ।
ਫੋਨਾਂ 'ਚ ਡਿਜਾਇਨ ਵੇਖੀ ਦੇ ਆ ਕੇੜਾ ਬਣਾਈਏ ਤੇ ਕੇੜਾ ਨਾ ਬਣਾਈਏ।
ਅੱਛਾ ਮੇਰੀ ਨਾ ਇੰਟਰਲੋਕ ਦੀ ਮਸ਼ੀਨ ਦਾ ਨਾ ਥੱਲੇ ਓ ਦੀ ਓ ਜੇੜੀ ਗ ਓ ਨੀ ਹੁੰਦੇ ਚ ਕੇ ਦੇ ਨਾਲ ਓ ਲੱਗੀ ਹੁੰਦੀ ਏ ਰਾਡ ਲੰਬੀ ਜੀ ਓ-ਓ ਨਾ ਅੰਦਰੋਂ ਟੁੱਟ ਗਈ ਐ।
ਅੱਛਾ।
ਹਾਂ। ਤੇ ਓ ਟੁੱਟ ਗਈ ਅੰਦਰੋਂ ਦੀ ਤੇ ਉੱਪਰ ਚੱਕੇ ਚੱਕ ਗੋਲ ਚੱਕਾ ਐ ਨਾ ਉਦੇ ਚ ਕੇ ਦੇ ਨਾਲ ਜੇੜੀ ਓ ਰਾੜ ਲੱਗੀ ਹੁੰਦੀ ਇੱਕ ਥੱਲੇ ਪਾਏ ਦੇ ਨਾਲ ਰਾੜ ਲੱਗੀ ਦੀ ਹੁੰਦੀ ਏ।
ਹਾਂਜੀ।
ਹੈਨਾ ਪਾਏ ਦੇ ਤੇ ਚੱਕੇ ਦੇ ਨਾਲ ਨੂੰ ਜੇੜੀ ਅਟੈਚ ਹੁੰਦੀ ਏ ਓਰਾ ਨਾ ਉੱਪਰ ਦਾ ਨਾ, ਉੱਪਰ ਦਾ ਅੰਦਰੋੰ ਦੀ ਖਾਲੀ ਹੋ ਗਿਆ ਟੁੱਟ ਗਿਆ ਵੇ। ਤੇ ਉਨੂੰ ਓ ਚਲਾਂਦੀ ਤੇ ਪਈ ਆ ਮੈਂ ਉਨੂੰ ਉਸ ਤਰਾਂ ਈ ਲਗਾ ਕੇ ਤੇ ਏ ਨਵਾਂ ਲੈਣਾ ਪੇਗਾ ਮੈਨੂੰ ਜਾਂ ਫੇਰ
ਨਵਾਂ ਈ ਲੈਣੇ ਪੈਣਗੇ ਫੇਰ, ਪੈਰ ਦੇ।
ਪੈਰ ਨੀ ਪੈਰ ਥੋੜੀ ਟੁੱਟੇ ਆ, ਅਰੇ ਜੇੜਾ ਓ ਨੀ ਲੱ ਗਿਆ ਹੁੰਦਾ ਐ ਪੈਰ ਏ ਨਾ, ਪੈਰ ਜੇਰੇ ਤੇ ਤਰ ਕੇ ਅਸੀਂ ਮਸ਼ੀਨ ਚਲਾਨੇ ਆ ਓ ਦੀ ਸੈਡ ਤੇ ਜੇੜਾ ਰੋੜ
ਉਹੀ ਨਾ ਜੇ ਚੱਲਦੀ ਏ ਤਾਂ ਟਾਈਮ ਪਾਸ ਜਿੱਦਾਂ ਹੁੰਦਾ ਕਰੀ ਜਾ। ਜੇ ਟਾਈਮ ਪਾਸ ਈ ਕਰਨਾ ਹੋਵਾ ਤੇ।
ਟਾਇਮ ਪਾਸ ਤੇ ਹੋ ਈ ਰੇਆ ਵੇ ਓ ਪਤਾ ਬਾਰ-ਬਾਰ ਨਿਕਲ ਕੇ ਡਿੱਗ ਜਾਂਦਾ ਐ।
ਅੱਛਾ ਆਹੋ ਏਈ ਤੰਗੀ ਹੋ ਜਾਂਦੀ ਹੋਣੀ ਨਾ।
ਹਾਂ ਬਾਰ-ਬਾਰ ਨਿਕਲ ਕੇ ਡਿੱਗ ਜਾਂਦਾ ਮੈਂ ਸੋਚਦੀ ਆ ਉਰੇ ਤੇ ਲੀਰ ਬੰਨ ਦਿੰਨੀ ਆ। ਘੁੰਮਦਾ ਤਾਂ ਪਿਆ ਈ ਐ।
ਹਾਂਜੀ।
ਹਜੇ ਟਾਈਮ ਪਾਸ ਕਰਨੀ ਆ ਚਲੋ ਨਾ ਹੁਣ ਠੀਕ ਏ ਮੈਂ ਨਾ ਕਿਸੀ ਹੋਰ ਦਾ ਕਾਲ ਆ ਰੇਆ ਮੈਂ ਕੇ ਕਰਦੀ ਆ ਫ਼ੋਨ ਹੈਂ, ਓਕੇ ਠੀਕ ਐ ਸ਼ ਸ਼੍ਰੀ ਕਾਲ।
ਸ਼ ਸ਼੍ਰੀ ਕਾਲ।